ਹਾਂਜੀ ਸਸ ਸ੍ਰੀ ਕਾਲ।
ਸਸ ਸ੍ਰੀ ਕਾਲ ਕੀ ਹਾਲ ਹੈ, ਤੁਸੀਂ ਉਸ ਟਾਈਮ ਕੋਲ ਕੀਤੀ ਸੀ ਤੇ ਕੋਈ ਆ ਗਿਆ ਸੀ ਘਰ?
ਹਾਂ ਉਹ ਥੋੜਾ ਰਿਸ਼ਤੇਦਾਰ ਜੇ ਆ ਗੇ ਕੋਈ ਬੰਦਾ। ਇਸ ਕਰਕੇ ਹੋਰ ਸੁਣਾਓ ਜੀ ਹੋ। ਮੈਂ ਸੋਚ ਰਿਹਾ ਭਾਜੀ ਉਹ ਪੂੜੇ
ਅ।
ਮੰਗਵਾ ਕਿੰਨਾ ਮੇਰੇ ਵੱਖਰੇ ਪੈਸੇ ਲੱਗਣਗੇ ਯਾ ਵਿੱਚ ਹੀ ਆਜੇਗਾ ਤੁਹਾਡੇ। ਯਾ ਪੂਰਾ ਮੰਗਵਾਵਾਂ ਉਥੋਂ ਡ
ਤੇ ਅਹ ਵਜ਼ਨ ਦੇ ਹਿਸਾਬ ਨਾਲ ਹੁੰਦਾ ਪੁੜੇ ਦਾ ਕਿੰਨਾ ਹੀ ਵਜ਼ਨ ਹੋਣਾ।
ਬੜਾ ਵਜਨ ਹੁੰਦਾ ਜਿਵੇਂ ਪੂੜੇ ਦਾ ਹੁੰਦਾ ਹੀ ਕੀ ਕੁਛ ਨੀ ਹੁੰਦਾ।
ਹਾਂ ਉਹੀ ਤੇ ਕਹਿ ਰੀਆ ਪੂੜੇ ਦਾ ਕਿਹੜਾ ਵਜਨ ਹੋਣਾ ਦੋ ਤਿੰਨ ਸੌ ਗ੍ਰਾਮ ਹੋਣਾ ਹੋਰ।
ਹਾਂ ਤੇ ਫੇਰ ਮੇਰੇ ਕਿੰਨੇ ਕੁ ਪੈਸੇ ਲੱਗ ਜਾਣਗੇ ਉਹ।
ਮੈਂ ਪੁੱਛ ਲਾਂਗਾ ਕੱਲ ਫੋਨ ਕਰਾਂਗਾ ਉਹਨਾਂ ਨੂੰ ਤੇ ਮੈਂ ਤੁਹਾਨੂੰ ਦੱਸਾਂਗਾ ਫੇਰ। ਹਨਾ ਹਾਲੇ ਹਾਲੇ ਤੇ ਮੈਂ ਵੀ ਫਾਈਨਲ ਕਰਨਾ ਉਹਨੂੰ ਤਿਆਰ ਕਰਾਣ ਵਾਸਤੇ ਮੈਂ ਫੋਨ ਕਰਾਂਗਾ ਤੇ ਤਾਂ ਉਹ ਚ ਚਾਲੂ ਕਰਨਗੇ ਮੇਰਾ ਕੰਮ।
ਪਰ ਤੁਸੀ ਚੱਟੂ ਦੇ ਤੁਸੀਂ ਬਣਵਾਏਆ ਵੈਸੇ ਦੇ ਕੇ ਆਇਓ ਜਾਂ ਨਵਾਂ ਈ ਮੰਗਵਾ
ਨਈ ਆਪਣਾ ਵਾਲਾ ਤੇ ਅਸੀਂ ਓਥੇ ਦੇ ਆਏ ਆਂ।
ਠੀਕ ਐ।
ਤੇ ਇੱਕ ਨਵਾਂ ਹੋਰ ਲਿਆਂਦਾ ਅਸੀ।
ਅੱਛਾ-ਅੱਛਾ, ਕਿੰਨੇ ਦਾ ਦਿੱਤਾ ਨਵਾਂ ਇਨੇ?
ਨਵਾਂ ਸਾਨੂੰ ਪੈ ਗਿਆ ਨਾ ਪੰਜ ਹਜ਼ਾਰ ਦਾ।
ਓਏ ਹੋਏ।
ਹੁੰ।
ਅੱਛਾ ਜੀ!
ਤੇ ਉਨੂੰ ਅਸੀ ਇੱਕ ਐਕਸਟਰਾ ਤਿਆਰ ਕਰਵਾਨ ਲੱਗੇ ਆਂ ਬਈ ਅਚਾਨਕ ਕਦੀ ਹਾਦਸਾ ਹੋ ਜਾਂਦਾ ਏ ਤੇ ਹਾਂ ਤੇ ਚੱਟੂ ਹੋਣਾ ਚਾਈਦੈ।
ਹ ਥੋੜਾ ਉੱਚੇ ਨਾ ਵੀ ਫਰਕ ਰੱਖਣਾ ਚਾਈਦਾ ਐ ਜਿਵੇਂ ਬੰਦਾ ਕਦੀ ਕਦਾਰ ਨੀਂਵਾਂ ਈ ਪੜਦਾ ਸ਼ਬਦ।
ਹਾਂ।
ਸਾਈਜ਼ ਦੇ ਭਰਾ ਮੰਗਵਾ ਰੇ ਓ ਦੋਨੋ ਅਲੱਗ -ਅਲੱਗ ਸਾਈਜ਼ ਦੇ ਨੀ ਏ, ਏ ਸੇਮ ਸਾਈਜ ਏ ਸਵਾ ਪੰਜ ਮਤਲਬ। ਪੰਜ ਜੋ ਵੀ ਏ।
ਨਈ ਓ ਨਾ ਅ ਸ਼ੱਟੂਆਂ ਦੇ ਮੂੰਹ ਤੇ ਦੋਨਾਂ ਦੇ ਅਲੱਗ ਨੇ ਪਰ ਵੱਜਦੇ ਦੋਵੇਂ ਸੇਮ ਨੇ। ਐ ਹੁਣ ਜਿੜਾ ਅਸੀਂ ਲਿਆਂਦਾ ਐ ਸਾਢੇ ਪੰਜ ਵਾਲਾ ਲਿਆਂਦਾ ਐ ਪਰ ਚੌਥੇ ਚਿੱਟੇ 'ਤੇ ਵੱਜ ਰਿਆ ਬੌਤ ਵਧੀਆ।
ਓ ਹੋ ਹੋਏ ਅੱਛਾ ਜੀ‌।
ਸਾਡੇ ਪੰਜ ਵਾਲਾ ਹਾਂ ਤੇ ਸਾਡਾ ਜੇੜਾ ਸ਼ੱਟੂ ਏ ਓਦਾ ਮੂੰਹ ਏ ਸਵਾ ਪੰਜ ਤੋਂ ਵੀ ਥੋੜਾ ਜਿਆ ਘੱਟ ਏ।
ਹ।
ਤੇ ਜੇ ਓ ਓ ਵਧੀਆ ਓਨੇ ਚੜ੍ਹਾ ਤਾ ਤੇ ਤੀਜੇ ਕਾਲੇ ਤੇ ਬੌਤ ਆਰਾਮ ਨਾਲ ਵੱਜੇਗਾ ਬੌਤ ਆਰਾਮ ਨਾਲ। ਤੀਜੇ ਕਾਲੇ ਤੇ।
ਓਏ ਹੋਏ ਏਡੀ ਉੱਤੇ ਚਲਾ ਜਏਗਾ ਓ ਤੇ।
ਹਾਂ ਸਵਾ ਪੰਜ ਤੋਂ ਵੀ ਥੋੜਾ ਜਿਆ ਘੱਟ ਏ ਮੂੰ।
ਪਰ ਏਡਾ ਉੱਚਾ ਫੇਰ ਫੈਦਾ ਤੇ ਕੋਈ ਨੀ।
ਨਈ -ਨਈ।
ਚੱਲ ਜਾਂਦੈ।
ਏ ਤੇ ਸਾਨੂੰ ਪਤਾ ਐ ਨਾ।
ਅੱਛਾ।
ਯਾਰ ਔਣਕ ਏ ਤਰਜ਼ਾਂ ਦਾ ਹਿਸਾਬ ਹੁੰਦੈ, ਸਾਰਿਆਂ ਨੂੰ ਨਈ ਪਤਾ ਏ ਚੀਜ਼ਾਂ ਹੁਣ ਕਈ, ਕਈ ਮੈਂ ਐਸੇ ਚੱਟੂ ਵੇਖੇ ਨੇ ਰਾਗੀਆਂ ਕੋਲ ਜਿੜੇ ਚੌਥੇ ਕਾਲੇ ਤੇ ਵਜਾ ਰਏ ਹੁੰਦੇ ਨੇ ਚੌਥੇ ਕਾਲੇ ਤੇ। ਚੌਥੇ ਕਾਲੇ ਤੇ ਚੱਟੂ ਸੁਰ ਹੁੰਦਾ ਏ ਉਨਾਂ ਦਾ।
ਅੱਛਾ ਜੀ।
ਹਾਂ।
ਕਮਾਲ ਏ ਯਾਰ।
ਮਲਬ ਸਾਰੇ ਰਾਗੀ ਨੀ ਕੁਛ ਹੈ ਨੇ ਐਹੋ ਜੇ ਵੀ ਮੈਂ ਸੁਣੇ ਹੋਏ ਨੇ ਉਨਾਂ ਧੋ ਲੋਂ। ਚੌਥੇ ਕਾਲੇ ਤੇ ਚੱਟੂ ਵਜ ਰਿਆ ਹੂੰਦਾ ਏ ਚੌਥੇ ਕਾਲੇ।
ਬੌ ਉੱਚਾ ਹੋ ਜਾਂਦਾ ਏ ਯਾਰ।
ਹਾਂ ਓ ਪੂਰੀ ਐਨ ਟੱਲੀ ਖੜਕ ਰੀ ਹੂੰਦੀ ਏ ਟਨ-ਟਨ। ਕਰਦੀ ਹੁੰਦੀ ਏ
ਹਾਂ ਸਮਜ ਗਿਆ ਆਪਣਾ ਤੀਜੇ ਤੇ ਬੜਾ ਵਧੀਆ ਬੋਲ ਜਾਦੇ ਤੀਜੇ ਚਿੱਟੇ ਤੇ
ਹਾਂ ਤੁਸੀਂ ਇੱਕ ਕੰਮ ਕਰਨਾ ਕੱਲ ਆ ਜਾਓ। ਉਹ ਜਿਹੜੇ ਵੀ ਬੰਦੇ ਨੇ ਲੈਣਾ ਏ ਤਬਲਾ ਚੱਕ ਕੇ ਲੈ ਜਾਓ, ਮੇਰੇ ਵੀ ਥੋੜ੍ਹੇ ਪੈਸੇ ਖਰੇ ਹੋ ਜਾਣਗੇ। ਘਾਟਾ ਬਹੁਤ ਹੋ ਗਿਆ, ਇਸ ਮਹੀਨੇ ਦੇ ਵਿੱਚ ਨਾ ਸਾਡਾ। ਤੇ ਤੁਸੀਂ ਕੋਈ ਨੀ ਬਿਲਕੁਲ ਲਾਸਟ ਬਿਲਕੁਲ ਚਾਰ ਹਜ਼ਾਰ ਰੁਪਈਆ ਇਸ ਤੋਂ ਘੱਟ ਦੇ ਕੇ ਸਾਨੂੰ ਕੋਈ ਲਾਭ ਵੀ ਨਈ ਏ, ਫੇਰ ਤੇ ਐਵੇਂ ਪਿਆ ਰਵੇ ਅਸੀਂ ਕਦੀ ਆਪ ਹੀ ਤਿਆਰ ਕਰਾ ਲਾਂਗੇ।
ਮੈਂ ਸਮਝ ਗਿਆ ਤੁਹਾਡੀ ਗਲ ਬਾਕੀ ਮੈਂ ਨਾ ਇੱਕ ਵਾਰੀ ਤੁਹਾਡਾ ਨੰਬਰ ਦੇ ਜੇ ਨਾ ਵਾ ਉਹਨੂੰ
ਹਾਂ ਬੈਗ ਬੂਗ ਸਭ ਕੁਝ ਹੈ, ਬੈਗ ਹੈਵੇ ਬਿਲਕੁਲ ਸਾਬਤ ਬੈਗ ਏ ਸਿਰਫ ਪਿਆ ਵੀ ਕਾਫ਼ੀ ਟਾਈਮ ਹੋ ਗਿਆ, ਅਸੀਂ ਉਹਨੂੰ ਧੋਤਾ ਸਾਫ਼ ਨਹੀਂ ਕੀਤਾ ਇੱਕ ਵਾਰੀ ਧੂਆ ਲਓਗੇ ਨਵਾਂ ਨਿ ਨਿਕਲ ਆਏਗਾ ਬੈਗ।
ਤੁਸੀਂ ਪਤਾ ਕੀ ਕਰੋ ਧੋਵੋ ਨਾ ਉਹ ਬੁਰਸ਼ ਲਓ ਪਾਣੀ ਨਾਲ ਉੱਤੇ ਮਾਰਦਿਉ ਓਨੂੰ ਕੱਸ ਕੇ
ਅੱਛਾ।
ਹਾਂ ਗਿੱਲਾ ਕਰਕੇ ਓ ਏਜ ਚਮਕ ਜੇਗਾ ਧੋਣ ਲੋੜ ਕੋਈ ਨੀ ਉਹਨੂੰ ਮਿੱਟੀ ਤਾ ਹੁੰਦੀ
ਅੱਛਾ, ਹਾਂ ਉਹ ਹੋਦੀ ਤੇ ਮਿੱ ਟੀ ਏ ਉਹ ਜਿਹੜੇ ਉਹਦੀਆਂ ਤਦਾਂ ਹੁੰਦੀਆਂ ਨੇ ਉਹਦੇ ਚ ਮਿੱਟੀ ਫਸ ਜਾਂਦੀਏ ਬਸ ਹੋਰ
ਕੱਪੜੇ ਉਹ ਕੱਪੜੇ ਧੋਣਾ ਆਲਾ ਬੁਰਸ਼ ਹੁੰਦਾ ਨਾ ਨਵਾਂ ਲਿਆ ਕੇ ਉਹ ਗਿੱਲਾ ਕਰਕੇ ਮਰ ਦਿਉ ਜੇ ਬਸ ਸਾਰੇ ਤੇ ਤੁਹਾਨੂੰ ਤੋਣ ਦੀ ਲੋੜ ਨੀ ਪੈਣੀ। ਹੋਰ ਬਿਲਕੁਲ ਚਮਕ ਜਾਣਾ ਉਹਨੇ ਸ਼ੀਸ਼ੇ ਅੰਗ ਕੱਚ ਆਲੀ ਕਾਰ ਹੋਰ ਦੰਦੀਆਂ ਅੰਦਰ ਵੜਨਗੀਆਂ ਉਹ ਕਨਾਰੀ- ਕਨਾਰੀ ਸਾਫ਼ ਕਰ ਦੇਗਾ ਉਹ ਪੂਰੀ। ਜਿਵੇਂ ਧੋਤਾ ਹੋਏ ਉਹ ਬੜੀ ਵਧੀਆ ਚੀਜ਼ ਹੈਗੀ ਏ।
ਤੇ ਲੋੜ ਈ ਨੀ ਨਾ ਹੁਣ ਤੇ ਜਿਹੜਾ ਲਏਗਾ ਉਹ ਕਰ ਲਏਗਾ ਆਪੇ
ਹਾਂ ਉਹ ਤਾਂ ਗੱਲ ਠੀਕ ਹੈ, ਫਿਰ ਵੀ ਥੋੜਾ ਜਿਹਾ ਮਾਰਦੇਣਾ ਨਾ ਜੇ ਜ਼ਿਆਦਾ ਹੀ ਗੰਦੇ ਫਿਰ ਤਾਂ ਮਾਰ ਦੇਆ ਜੇ।
ਕੋਈ ਨੀ ਨਹੀਂ, ਨਹੀਂ ਇਤਨਾ ਵੀ ਨਹੀਂ ਬਾਈ ਕੋਈ ਬੰਦਾ ਵੇਖ ਨਾਕ ਚਾੜ ਲਵੇ਼। ਇਨਾ ਵੀ ਗੰਦਾ ਨਹੀਂ ਪਰ ਮੈਲਾ ਹਾਂ ਹੋਏ ਆ ਮੈਲਾ ਪਰ ਇੰਨਾ ਵੀ ਨਹੀਂ।
ਬਸ ਕੋਈ ਗੱਲ ਨੀ।
ਇੱਕ ਵਾਰੀ, ਇੱਕ ਵਾਰੀ ਉਹ ਸਭ ਹਾਂ ਤੁਸੀਂ ਲੈ ਜਾਣਾ ਤਬਲਾ ਤੇ ਚਾ ਟੂ ਨੂੰ ਇੱਕ ਵਾਰੀ ਖੇਚ ਹੀ ਦੇਣਾ ਤੇ ਉਹ ਪ੍ਰੋਪਰ ਦੂਜੇ ਕਾਲੇ ਤੇ ਜਾਂ ਤੀਜੇ ਚਿੱਟੇ ਤੇ ਆ ਜਾਏਗਾ‌, ਦੂਜੇ ਕਾਲੇ ਤੇ, ਤੇ ਆਰਾਮ ਨਾਲ ਆ ਜਾਏਗਾ। ਅਸੀਂ, ਅਸੀਂ ਚਿ ਬਹੁਤ ਚਿਰ ਹਾਂ ਬਹੁਤ ਚਿਰ ਹੋ ਗਿਆ, ਅਸੀਂ ਖਿੱਚੀ ਖੁੱਚੀ ਨਹੀਂ ਦਿੱਤੀ ਉਹਨੂੰ ਐਵੇਂ ਹੀ ਪਿਆ। ਤੇ ਓਨੂੰ ਖਿੱਚੀ ਦੇ ਕੇ ਤੇ, ਹੈਂ
ਉਹ ਪੂੜ ਕਿੱਥੋਂ ਪਆਇਆ ਸੀ ਤੁਸੀਂ?
ਉਹ ਮੇਰੇ ਖਿਆਲ ਪਇਆ ਸੀ ਅਸੀਂ ਨਾਗੀ ਕੋਲੋਂ ਪ ਨਾਗੀ ਕੋਲੋਂ ਪਤਾ ਨੀ ਸਿੰਘ ਕੋਲੋਂ ਮੈਨੂੰ ਧਿਆਨ ਨਹੀਂ, ਬਹੁਤ ਚਿਰ ਹੋ ਗਿਆ, ਵੇਖਿਆ ਹੀ ਨਹੀਂ ਐਵੇਂ ਪਿਆ, ਤਿੰਨ ਚਾਰ ਦਿਨ ਪਹਿਲੋਂ ਵਜਾਇਆ ਸੀ, ਮੈ ਧਿਆਨ ਨੀ। ਕੀਦਾ ਪੁੜਾ ਸੀ? ਕੋਈ ਨੀ ਕੱਲ ਵੇਖ ਕੇ ਦੱਸਾਂਗਾ।
ਨਾਗੀ ਦਾ ਹੀ ਹੋਣਾ। ਫਿਰ ਤੇ
ਨਾਗੀ ਦਾ ਹੀ ਹੋਣਾ। ਹਾਂ ਅਸੀਂ ਸਿੰਘ ਆਲੇ ਕੋਲ ਬਹੁਤ ਘੱਟ ਗਏ ਹਾਂ। ਇੱਕ-ਦੋ ਇੱਕ ਵਾਰੀ ਗਈਆ ਹਾਂ ਬਸ।
ਇਹ ਤੇ ਹੁਣ ਬਕਾਰ ਏ। ਨਾ ਗੀ ਵੀ ਬਕਾਰ ਉਹਦਾ ਕਿਉਂ ਨਈ ਵਜਦਾ ਵਾ ਪੰਜਾਬ ਵਾਲੇ ਦਾ ਵਧੀਆ
ਮੈਂ ਕੈਂਦਾ ਬੋਤ ਵਧੀਆ ਚਟੂ ਵਜਦਾ ਪਿਆ ਬੋਤ ਵਧੀਆ ਓ ਜੇੜੀ ਉਹਨਾਂ ਦੀ ਟੈਕਨੀਕ ਏ ਨਾ ਉਹਨਾਂ ਦੀ ਵੀ ਟਕਨੀਕ ਏ ਨਾ ਚੱਟੂ ਦੇ ਉੱਪਰ ਈ ਪੂਰਾ ਬਣਾਣਾ ਓ ਕੈਂਦੇ ਅਸੀਂ ਤਾਂ ਮੰਗਾਂਦੇ ਨੀ ਰੇਡੀਮੇਡ ਕੈਂਦੇ ਅਸੀਂ ਤੇ ਬਣਾਂਦੇ ਚ ਚਟੂ ਦੇ ਉੱਪਰ ਆਂ ਪੂੜਾ
ਹਾਂ
ਏ ਕੈਂਦਾ ਬਈ ਕੈਂਦਾ ਬਈ ਚੱਟੂ ਐਸਾ ਵੱਜੇਗਾ ਨਾ ਇਹ ਕਮਾਲ ਦਾਰ ਵਕ ਕੀ ਮੈਂ ਕੈਂਣਾ ਬਈ ਜਿਸ ਲਈ ਉਹਨੇ ਸਾਨੂੰ ਵਿਖਾਇਆ ਨਾ ਸਾਢੇ ਪੰਜ ਮੂੰਹ ਮੈਂ ਕਿਆ ਬਾਈ ਸਾਹਿਬ ਯੇ ਬੱਚਾ ਹੈਗਾ ਚੌਥੇ ਚਿੱਟੇ ਪੇ ਕਹ ਕੈਂਦਾ ਅਭੀ ਦੇਖੋ ਆਪ ਉਹਨੇ ਇੱਕ ਰਾਊਂਡ ਖਿੱਚੀ ਦਾ ਲਾਇਆ ਤੇ ਸਿੱਧਾ ਤੀਜੇ ਚਿੱਟੇ ਤੇ ਪਹੁੰਚ ਵੀ ਗਿਆ। ਕੈਂਦਾ ਭਾਈ ਸਾਹਿਬ ਅਭੀ ਤੋਂ ਇਸ ਕੇ ਗੁੱਟੀਆਂ ਵੀ ਡਾਲਨੀ ਏ। ਗੁੱਟੀਆਂ ਪਾਈਓ ਸੂਤ ਏਣ ਟੱਲੀ ਖੜਕਣ ਲੱਗ ਗਈ।
ਬੜੇ ਬੜਾ ਵਧੀਆ ਚੀਜ਼ ਰੱਖਦਾ ਯਾਰ ਓ ਪੰਜਾਬ ਵਾਲਾ ਬੜੀ ਵਧੀਆ ਐ ਵੇਂ ਨੀ ਬਾਰ ਜਾਂਦੇ ਤਬਲੇ
ਪੂੜਾ ਵੀ ਬੜਾ ਮਜ਼ਬੂਤ ਬੋਤ ਮਜ਼ਬੂਤ ਪੂੜੇ ਪਏ ਦੇ ਨੇ ਹਾਂ ਬੋਤ ਹਾਂ
ਪਾਣਾ ਈ ਨੀ ਜਿੰਨਾ ਚੜਿਆ ਲਿਆ ਓਨਾ ਹੀ ਰਏਗਾ।
ਹਾਂ
ਉੱਤੇ ਚੜਾਓ ਗੇ ਜੇ ਲੈ ਵੀ ਗਿਆ ਤੇ ਕਿੰਨਾ ਵੀ ਉੱਚਾ ਚਾੜ ਲੋ ਗੇ।
ਹਾਂ ਓ ਤੇ ਅਸੀਂ ਜਦ ਗਾਣਾ ਈ ਅਸੀਂ ਚੌਥੇ ਤੱਕ ਕਿ ਬਸ
ਹਾਂ ਤੇ ਉਸ ਤੋਂ ਤੇ ਬੰਦੇ ਨੇ ਚੜਾਣਾ ਨੀ ਉਹਨੇ ਪੈਲਾਂ ਈ ਉੱਚਾ ਕਰਕੇ ਦੇ ਤਾ।
ਪੈਲੇ ਉੱਚਾ ਕਰਕੇ ਦੇ ਤਾ ਹਾਲੇ ਤੇ ਬੋ ਬੋਤ ਉੱਚਾ ਜਾ ਸਕਦਾ ਓ ਦੋ ਸੁਰਾਂ ਮੈਨੂੰ ਉਮੇਦ ਹੋਰ ਉੱਚੇ ਜਾ ਸਕਦੇ ਓ।
ਹਾਂ ਵੇ ਬੁਨਿਆਦ ਨਾ ਹੋਵੇ ਪੈਲੇ ਬੁਨਿਆਦ ਏਡੀ ਉੱਤੀ ਰੱਖ ਲੈਂਦੇ ਨੇ ਤੇ ਫ ਤੇਰਾ ਨਾਂ ਈ ਨਈ ਲੈਂਦਾ ਪਾੜ੍ਹਨਾ ਪਏਗਾ ਤੁਹਾਨੂੰ ਤਾਂ
ਹੂੰ-ਹੂੰ ਤੇ ਕੋਈ ਨਈ ਤੁਸੀ-ਤੁਸੀਂ ਕੱਲ ਆ ਜਾਓ। ਤੇ ਇਹ ਲੈ ਜਾਓ ਥੋੜੇ ਪੈਸੇ ਹੱਥ 'ਚ ਆਣਗੇ। ਯਾਰ ਬੜੇ ਦਿਨ ਹੋ ਗਏ ਨੇ ਸਿਰਫ ਖ਼ਰਚਾ ਈ ਹੋਈ ਜਾ ਰਿਆ।
ਨਈ ਮੈਂ ਉਹਨ ਕੋਲ ਪੁੱਛ ਲੈਂਣਾ ਨਾ ਮੈਂ ਨੰਬਰ ਦੇਂਨਾ ਉਹਨਾਂ ਨੂੰ ਤੁਹਾਡਾ ਫਿਰ ਓ ਮੈਂ ਉਹਨੂੰ ਓ ਕੈ ਦੇ ਦਿਤੀ ਕਿ ਗੱਲ ਕਰ ਲਓ ਆਪ
ਉਹਨਾਂ ਨੂੰ ਸੁਣੋ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਪਾ ਦਿਓ ਵਈ ਤੇਈ-ਚੌਵੀ ਸੌ ਚੌਵੀ-ਪੱਚੀ ਸੌ ਰੁਪਏ ਦਾ ਤਾਂ ਸਿਰਫ ਭਾਂਡਾ ਹੈ ਜੇ। ਐਵੇਂ ਹੀ ਉਹਨੂੰ ਵੇਚ ਦਿਓਗੇ ਨਾ ਬੀੜ ਕੇ
ਹ
ਪਿੱਤਲ ਦੇ ਭਾਅ ਤੇ ਆਰਾਮ ਨਾਲ ਬਾਈ-ਪੱਚੀ ਸੌ ਰੁਪਏ ਮਿਲ ਜਾਣਗੇ। ਏ ਤੇ ਚੱ ਤੂ ਵੀ ਏ ਨਾਲ ਬੈਗ ਵੀ ਏ, ਹਥੋੜੀ ਵੀ ਏ, ਗਿਨੂੰ ਵੀ ਨੇ।
ਸਮਝ ਗਿਆ ਮੈਂ
ਠੀ ਹੈਨਾ।
ਹਾਂਜੀ -ਹਾਂਜੀ ਮੈਂ ਕਰਾਂਗਾ, ਔਨਾਂ ਨਾਲ ਗੱਲ ਨਾ ਮੈਂ ਨੰਬਰ ਭੇਜ ਨਾ ਆਯਾ ਵੈਸੇ ਤੁਹਾਡਾ। ਤੇ ਮੈਂ ਆਪ ਈ ਗੱਲ ਕਰਨਾ ਵੀ ਤੁਸੀਂ ਗੱਲ ਕਰ ਲਓ ਜੇ ਤੁਹਾਡੀ ਗੱਲ ਬਣਦੀ ਏ ਠੀਕ ਐ ਨਈ ਬਨਦੀ ਤਾਂ ਵੀ ਠੀਕ। ਕਿਉਕਿ ਲੈਣਾ ਤੇ ਹੈ ਈਏ ਨ
ਵੇਖ ਲਓ ਨਾ ਸਿਰਫ਼ ਚੱਟੂ ਪੰਜ ਹਜ਼ਾਰ ਰਪਏ ਦਾ ਲਿਆਂਦਾ ਐ ਤੇ ਪੂਰਾ ਤਬਲਾ ਜੇੜਾ ਅਸੀ ਲਿਆਂਦੇ ਆ ਨਾ ਨਾਗੀ ਕੋਲੋਂ ਲਿਆਂਦਾ ਸੀ
ਹੂਂ
ਏ ਸਾਨੂੰ ਪਿਆ ਸਾਨੇ ਆਣ- ਜਾਣ ਦੇ ਖ਼ਰਚੇ ਸਮੇਤ ਪੰਦਰਾਂ ਹਜ਼ਾਰ ਰਪੈ ਦਾ ਸੋਲ ਕਿਤਨੇ ਦਾ ਸੋਲਾਂ ਹੈਂ ਬੋਬੀ। ਆ ਪੰਦਰਾਂ ਦਾ ਪੇਆ ਸੀ ਪੰਦਰਾਂ ਦਾ
ਹਾਂ ਮੈਂ ਵੀ ਐਈ ਲੇਆਐ ਚੌਦਾਂ ਪੰਦਰਾਂ ਦਾ ਪੈ ਗਿਆ ਮਨੂੰ
ਹਾਂ ਮਤਲਬ ਆਣ ਜਾਣ ਦਾ ਖਰਚਾ ਮਿਲਾ ਕੇ ਪੰਦਰਾਂ ਹਜ਼ਾਰ ਰਪਏ ਦਾ ਤਬਲਾ ਬਣਿਆ ਸੀ ਪੰਦਰਾਂ ਬਹੁਤ ਮਹਿੰਗਾ ਕੰਮ ਹੋ ਗਿਆ ਹਾਂ। ਨਈ ਤੇ ਪਹਿਲੇ ਅੱਠ ਨੌ ਨੌ ਕ ਹਜ਼ਾਰ ਰਪਏ ਦਾ ਠੀਕ -ਠਾਕ ਵਧੀਆ ਤਬਲਾ ਮਿਲ ਜਾਂਦਾ ਸੀ ਨੌ ਹਜ਼ਾਰ ਰਪਏ
ਹਾਂ ਹੁਣ ਜਾਦਾ ਮਹਿੰਗੇ ਹੋਣ ਲੱਗ ਗਏ ਪਹਿਲੇ ਪੂੜੇ ਵੀ ਸਸਤੇ ਪੈ ਜਾਂਦੇ ਸਨ।
ਹਾਂ ਪੂੜੇ ਵੀ ਸਸਤੇ ਪੈ ਜਾਂਦੇ ਸਨ। ਛੇ ਸੱਤ ਸੌ ਰਪਏ ਛੇ ਸੱਤ ਸੌ ਰਪਏ ਚ ਪੁੁੜਾ ਚੜ੍ਹਾ ਦੇਂਦੇ ਸਨ।
ਹਾਂਜੀ- ਹਾਂਜੀ ਚਲੋ ਜਿਵੇਂ, ਠੀਕ ਏ ਫੇਰ ਬਾਈ ਸਬ ਠੀਕ ਐ ਹੈਂ ਮੈਂ ਕਰਦਾ ਥੋੜੀ ਦੇਰ ਦੇ ਬਾਦ ਚੰਗਾ ਜੀ।
ਦਸਨਾ ਮੇਨੂ ਓਕੇ ਸੱਤ ਸ਼੍ਰੀ ਅਕਾਲ।
ਸਤਿ ਸ਼੍ਰੀ